ਹਾਂਜੀ, ਸਤਿ ਸ੍ਰੀ ਅਕਾਲ।
ਹੋਰ ਠੀਕ ਹੋ?
ਹਾਂਜੀ ਵਧੀਆ, ਤੁਸੀ ਠੀਕ ਹੋ? ।
ਹਾਂਜੀ, ਤੁਸੀ ਸੁਣਾਓ, ਤੁਸੀ ਠੀਕ ਹੋ। ਕੁਛ ਵੀ ਬਸ, ਬਸ ਏਦਾਂ ਬੈਠੇ ਹੋਏ ਆ ਵੇਲੇ।
ਅੱਛਾ-ਅੱਛਾ, ਹੋਰ ਦੱਸੋ।
। ਬੱਚੇ ਨਹਾਂਦੇ ਪੇ ਸੀ, ਮੈਂ ਕਿਹਾ ਚੱਲ ਤੁਹਾਨੂੰ ਹੀ ਯਾਦ ਕਰ ਲਈਏ।
ਚਲੋ ਵਧੀਆ-
ਫੇਰ ਏਨਾ ਦੇ ਪੜਾਨ ਦਾ ਟਾਈਮ ਹੋ ਜਾਏਗਾ।
ਅੱਛਾ-ਅੱਛਾ, ਸਕੂਲ ਵਗੈਰਾ ਤੇ ਜਾਂਦੇ ਹੀ ਹੋਣਗੇ।
ਹਾਂਜੀ-ਹਾਂਜੀ, ਜਾਂਦੇ ਐ ਸਕੂਲ।
ਖੋ ਅ ਸਕੂਲ ਖੋਲ੍ਹ ਗੇ ਨੇ?
ਹੋਰ, ਹਾਂਜੀ ਟਵੰਟੀ ਨਾਈਨ ਦੇ ਖੁੱਲੇ ਐ।
ਚਲੋ ਵਧੀਆ, ਸਾਡੇ ਏਥੇ ਦੇ ਤਿੰਨ ਨੂੰ ਖੁੱਲੇ ਸੀ, ਅੱਛਾ। ਸਾਡੇ ਏਥੇ ਵੀ ਤਿੰਨ ਨੂੰ ਖੁੱਲ੍ਹੇ ਸੀ, ਮੇਰੇ ਛੋਟੇ ਭੈਣ-ਭਰਾ ਨੇ ਨਾ, ਓਨਾਂ ਦੇ ਸਕੂਲ।
ਅੱਛਾ, ਨੀ ਸਾਡੇ ਟਵੈਂਟੀ ਨਾਈਨ ਨੂੰ ਹੀ ਖੁੱਲ ਗਏ ਸੀ।
ਚਲੋ ਵਧੀਆ।
ਉਦੋਂ ਦੇ- ਜਾਂਦੇ ਪਏ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
ਹਾਂ, ਬੜੀ ਸਿਰ ਖਪਾਏ ਕਰਦੇ ਐ, ਲੜਦੇ ਹੀ ਰਹਿੰਦੇ ਐ। ਘਰ ਹੁੰਦੇ ਤੇ ਲੜਦੇ ਹੀ ਰਹਿ ਜਾਂਦੇ ਬਸ। ਹੋਰ
ਓਹੀ ਨਾ ਬੱਚੇ ਐਵੇਂ ਹੀ ਦੇ ਨੇ।
ਹਾਂ।
ਹੋਰ ਸੁਣਾਓ।
ਹੋਰ ਅੱਜ ਕੀ ਬਣਾਇਆ ਤੁਸੀ?
ਭਿੰਡੀ ਬਨਾਈ ਸੀ ਅੱਜ। ਮੰਮਾ ਨੇ ਬਨਾਈ ਸੀ, ਬੜੀ ਟੇਸਟੀ ਸੀ, ਹਾਂਜੀ
ਅੱਛਾ, ਤੁਸੀ ਨੀ ਬਨਾਈਆਂ?
ਨਹੀ ਮੰਮਾ ਨੇ ਬਨਾਈ ਸੀ, ਉਹਨਾ ਨੇ ਬਨਾਈ ਦਹੀ ਪਾ ਕੇ, ਬੜੀ ਟੇਸਟੀ ਬਨਾਈ ਸੀ। ਮੈਨੂੰ ਵੈਸੇ ਪਤਾ ਐ ਰੈਸਿਪੀ।
ਹਾਂ ਮੈਂ ਵੀ ਦੇਖੀ ਸੀ ਏਦਾਂ ਹੀ, ਉਹ ਰੀਲ ਆਂਦੀ ਪਈ ਸੀ ਤੇ ਮੈ ਵੀ ਦੇਖਿਆ ਠੀਕ ਐ, ਮੈ ਵੀ ਇੱਕ ਵਾਰੀ ਇੰਝ ਹੀ ਬਨਾਉਂਗੀ ਗ੍ਰਰੇਵੀ ਵਾਲੀ ਬਨਾਈਆਂ ਸੀ ਓਨਾਂ ਨੇ ਬੜੀ ਵਧੀਆ ਤੇ ਮੈ ਕਿਹਾ ਇੱਕ ਵਾਰੀ ਮੈ ਵੀ ਟਰਾਈ ਕਰਾਗੀ। ਹਾਂ, ਪਹਿਲੇ ਤਾਂ ਉਹਨਾਂ ਨੇ ਭਿੰਡੀਆਂ ਨੂੰ
ਹਾਂਜੀ-ਹਾਂਜੀ ਬਿਲਕੁਲ, ਏਦਾਂ ਹੀ ਮੰਮਾ ਨੇ
ਪਿਸੀਜ਼ 'ਚ ਕਟਿਆ, ਹਾਂ। ਫੇਰ ਓਨਾਂ ਨੂੰ ਫਰਾਈ ਕੀਤਾ, ਫੇਰ ਓਨਾਂ ਨੂੰ ਫੇਰ ਟਮਾਟਰ, ਪਿਆਜ ਕੱਦੂਕਸ ਕਰਕੇ ਫੇਰ ਉਹਨੂੰ ਫਰਾਈ ਕੀਤਾ ਅੱਛੀ ਤਰ੍ਹਾਂ, ਮਸਾਲਾ ਬਣਾ ਲਿੱਤਾ ਫੇਰ ਦਹੀਂ ਪਾਈ, ਅੱਛੀ ਬਣਦੇ,
ਉਹੀ ਅਹੀ ਉਸੇ ਮੰਮਾ ਨੇ ਬਣਾਈ ਸੀ। ਹਾਂਜੀ, ਬਿਲਕੁਲ।
ਅੱਛਾ ਜੀ।
ਹਾਂਜੀ, ਏਦਾਂ ਹੀ ਬਣਾਈ ਸੀ ਉਹ ਮੰਮਾ ਨੇ ਸੇਮ ਬੜੀ ਟੇਸਟੀ ਸੀ ਦਹੀਂ ਪਾ ਕੇ ਨਾਲ ਤੁਹਾਨੂੰ ਪਤਾ ਰਹਿ ਤਾ ਜ਼ਰੂਰ ਚੱਲਦਾ ਹੈ ਪਿੰਡੀ ਨਾਲ ਅਸੀਂ ਤਾਂ ਖਾਂਦੇ ਹੀ ਨੀ ਰਾਇਤਾ ਨਾਲ।
ਹਾਂ ਇਹ ਤਾਂ ਹੈ, ਰੁੱਖੀ ਤੇ ਖਾਦੀ ਨੀ,
ਬਿਲਕੁਲ ਸਹੀ ਗੱਲ ਹੈ। ਮੈਨੂੰ ਤਾਂ ਵੈਸੇ ਰਹਿਤਾ ਮੇਰਾ ਫੇਵਰੇਟ ਏ, ਮੈਂ ਤੇ ਕਹਿੰਦੀ ਆ ਵੀ ਰਾਇਤਾ ਜਰੂਰ ਖਾਂਦੀ-ਖਾਂਦੀ ਮੈਂ ਹਰ ਇੱਕ ਉਹਦੇ ਨਾਲ ਚੀਜ਼ ਨਾਲ ਹੋਰ ਸੁਣਾਓ, ਤੁਹਾਨੂੰ ਵੀ ਪਤਾ ਹੀ ਹੈ ਨਾ ਵੈਸੇ ਜਿੱਦਾਂ ਮੈਂ ਆਏ ਸੀ ਤੁਹਾਡੇ ਕੋਲ, ਤਾਂ ਵੀ ਮੈਂ ਰਾਇਤਾ ਖਾਧਾ ਈਏ।
ਆਹੋ।
ਹਾਂਜੀ, ਬਸ ਕੁਛ ਨੀ ਐ, ਐਕਚੁਲੀ ਮੈਂ ਫੋਨ ਤੁਹਾਨੂੰ ਤਾਂ ਕੀਤਾ ਸੀ, ਕਿ ਮੇਰੀ ਮੰਮਾ ਨੇ ਨਾ ਸੂਟ ਦਾ ਕੰਮ ਸ਼ੁਰੂ ਕੀਤਾ ਉਹ ਨਾ।
ਹਾਂ, ਤੁਹਾਡੀ ਮੰਮਾ ਨੇ ਕੀਤਾ?
ਹਾਂਜੀ-ਹਾਂਜੀ, ਮੰਮਾ ਕਹਿੰਦੇ ਵੀ ਤੂੰ ਕੋਲ ਕਰਕੇ ਸਾਰਿਆਂ ਨੂੰ ਦੱਸ ਦੇ, ਮੰਮਾ ਕੋਲ ਟਾਈਮ ਨੀ ਸੀ ਮੰਮਾ ਬਿਜੀ ਸੀ, ਕੋਈ ਆਇਆ ਹੈਗਾ ਸੀ ਘਰ। ਉਹਦੇ ਕਰਕੇ। ਬਸ ਫੇਰ ਹੁਣ ਮੈਂ ਕਿਹਾ ਚਲੋ ਮੈਂ ਹੀ ਕਰਦੀ ਹਾਂ।
ਔਰ ਫੇਰ,
ਫਿਰ ਸਭ ਤੋਂ ਪਤਾ ਨੀ ਤੀ,
ਨਹੀਂ ਕੁੱਛ ਨੀ ਆ, ਤੁਹਾਡੀ ਮੰਮੀ ਨੇ ਕਿੱਦਾਂ ਦੇ ਸੂਟ ਰੱਖੇ ਦੇ ਆ?
ਮੰਮਾ ਨੇ ਦੇਖੋ ਹਰ ਟਾਈਪ ਦੇ ਸੂਟ ਰੱਖੇ ਮੰਮਾ ਕੋਲ ਰਡੀਮੇਡ ਚ ਵੀ ਨੇ
ਅੱਛਾ, ਜਿਵੇਂ ਸਾਨੂੰ ਵਿਜਿਟ ਕਰਨੇ ਹੋਣ ਤੇ ਅਸੀਂ, ਕਿਵੇਂ ਵਿਜਿਟ ਕਰਾਂਗੇ?
ਬੈਠੀਏ, ਨਾਲ ਹੀ ਇੱਕ, ਗਲੀ ਛੱਡ ਕੇ, ਅਗਲੀ ਗੱਲੀ ਚ ਦੁਕਾਨਾਂ ਨੇ ਕਿੰਨੀ ਸਾਰੀਆਂ ਤੁਹਾਨੂੰ ਪਤਾ ਮਾਰਕੀਟ ਨਾਲ ਹੀ ਸਾਡੇ। ਤੇ ਉੱਧਰ ਹੀ ਸ਼ੋਪ ਉੱਧਰ ਕਰਨਣਗੇ ਨਾਲੇ ਇੰਨੀ ਕ੍ਰਿਸ਼ਨ
ਅੱਛਾ, ਮਤਲਬ ਵਧੀਆ। ਕੋਈ ਕੰਮ ਤੇ ਕਰਨਾ ਚਾਹੀਦਾ ਨਾ, ਨਹੀਂ।
ਬੲੀ ਸਈ ਗੱਲ ਏ ਉਹੀ ਨਾ ਵੀ ਐਵੇਂ ਮੰਮਾ ਫਰੀ ਰਹਿੰਦੇ ਨੇ ਘਰ ਬੋਰ ਹੋ ਰਹੇ ਸੀ ਨਾਲ ਪਹਿਲੇ ਕੀਤਾ ਵੀ ਹੋਇਆ ਕੰਮ। ਸੂਟ ਵਗੈਰਾ ਦਾ ਤੇ ਉਹਨਾਂ ਨੂੰ ਥੋੜ੍ਹੀ ਨੋਲੇਜ ਵੀ ਹੈ, ਇਸ ਹਿਸਾਬ ਨਾਲ, ਹਾਂਜੀ। ਤੇ ਹੁਣ ਫਿਰ ਅਸੀਂ ਹੁਣ ਆਪਣੀ ਸ਼ੋਪ ਖੋਲੀ। ਹਾਂਜੀ।
ਸਟਿਚਿੰਗ ਮੈਂ ਕਿਹਾ ਤੁਹਾਡੀ ਮੰਮਾ ਖੁਦ ਹੀ ਕਰਦੇ ਨੇ?
ਨਹੀਂ ਸਟਿਚਿੰਗ ਨਹੀਂ ਕਰਦੇ ਸਟਿਚਿੰਗੇ ਨਾਲ ਅਸੀਂ ਟੇਲਰ ਰੱਖ ਲਵਾਂਗੇ।
ਅੱਛਾ-ਅੱਛਾ, ਚਲੋ ਇਹ ਵੀ ਵਧੀਆ ਜ
ਹਾਂਜੀ, ਤੁਹਾਨੂੰ ਪਤਾ ਹੁਣ ਜਿੱਦਾਂ ਰੈਡੀਮੇਡ ਸੂਟ ਆਉਣਗੇ ਉਹਨਾਂ ਦੀ ਫਿਟਿੰਗ, ਉਹਨਾਂ ਦੀ ਫਿਟਿੰਗ ਨਾਲ, ਕਰਾਉਣੀ ਪੈਂਦੀ ਹੈ ਅਲਟਰ ਕਰਾਉਣਾ ਹੋਏ ਫੇਰ ਉਹਦੇ ਅਸੀਂ ਟੇਲਰ ਜ਼ਰੂਰ ਰੱਖਾਂਗੇ ਅਸੀਂ।
ਨਹੀਂ, ਸਹੀ ਆ ਬਹੁਤ ਵਧੀਆ।
ਹਾਂਜੀ, ਉਹੀ ਨਾ, ਹੁਣ ਦੇਖੋ ਅੱਜ ਕੱਲ ਰੈਡੀਮੇਟ ਵਿੱਚ ਵੀ ਇੰਨੀ, ਬਿਲਕੁਲ ਜੀ ਬਿਲਕੁਲ ਫੁੱਲ ਅਸੀਂ ਜੈਪੁਰ ਤੋਂ ਵੀ ਮੰਗਗਾਉਣੇ
ਬਹੁਤ ਵਰਾਇਟੀ ਚੱਲ ਪਈ ਹੈ ਬਹੁਤ ਵਰਾਇਟੀ ਹੈ
ਹਾਂਜੀ, ਹਾਂਜੀ ਅਸੀਂ ਜੈਪੁਰ ਤੋਂ ਵੀ ਮੰਗਵਾਉਂਦੇ ਹਾਂ ਸੂਟ ਹੋਰ ਅਸੀਂ ਦਿੱਲੀ ਤੋਂ ਮੰਗਵਾਏ ਨੇ ਸੂਟ ਜਿੱਦਾਂ ਜਿਸ ਟਾਈਪ ਦੇ ਚਾਹੀਦੇ ਨੇ ਜੈ ਜਿਵੇਂ ਕਈਆਂ ਨੂੰ ਪਸੰਦ ਹੁੰਦੇ ਨੇ ਹਨਾ ਬਲਿਊ ਪੋਡਰੀ ਵਾਲੇ ਸੂਟ ਹੋ ਗਏ ਜਾਂ ਓਦਾਂ ਹਾਥੀ ਵਾਲੇ ਤੁਹਾਨੂੰ ਪਤਾ ਚੱਲਦੇ ਨੇ ਸੂਟ ਜੈਪੁਰੀ ਪ੍ਰਿੰਟ ਹੁੰਦੇ ਨੇ ਉਹ ਵੀ ਮੰਗਵਾਏ ਨੇ ਅਸੀਂ
ਤੁਸੀਂ ਏਦਾਂ ਕਰਨਾ ਮੈਨੂੰ ਇੱਕ ਵਾਰੀ ਸਾਰੀ ਪਿਕ ਸੈਂਡ ਕਰਦੇ ਨਾ ਜਿਵੇਂ ਦਾ ਵੀ ਮੈਨੂੰ ਕੋਈ
ਹਾਂਜੀ
ਬੋਲਦਾਂ ਗਏ ਠੀਕ
ਬਿਲਕੁਲ ਕੋਈ ਗੱਲ ਨੀ ਦੇਖੋ ਵੈਸੇ ਅਸੀਂ ਨਾ ਇਦਾਂ ਤਾਂ ਪਿਕ ਵਗੈਰਾ ਤੇ ਸ਼ੇਅਰ ਕਰਦੇ ਨੀ ਆ ਕਿਉਂਕਿ ਦੇਖੋ ਟਾਈਮ ਤੇ ਲੱਗਦਾ ਨੀ ਕਿਸੇ ਤੁਹਾਨੂੰ ਪਿਕ ਸ਼ੇਅਰ ਕਰੀਏ ਤੁਸੀਂ ਆਪ ਵਿਜਿਟ ਕਰਨਾ ਜਰੂਰ ਤੁਹਾਨੂੰ ਮੈਂ ਆਪਣੇ ਆਪ ਭੇਜਾਂਗੀ ਵਿਜਿਟ ਕਾਰਡ ਤੁਹਾਨੂੰ ਲੋਕੇਸ਼ਨ ਸੈਂਡ ਕਰਾਂਗੀ ਅਗਰ ਤੁਹਾਨੂੰ ਰਸਤਾ ਨਾ ਸਮਝ ਆਏ ਤੇ ਤੁਹਾਨੂੰ ਲੈਣ ਵੀ ਆ ਜਾਵਾਂਗੀ ਭਾਵੇਂ ਤੁਸੀਂ ਸਾਡੇ ਘਰ ਆਜੇ ਨਾ, ਹਾਂਜੀ ਤੁਸੀਂ ਸਾਡੇ ਘਰ ਆ ਜਾ ਨਾ ਉਸ ਤੋਂ ਬਾਅਦ ਮੈਂ ਤੁਹਾਨੂੰ ਲੈ ਜਾਵਾਂਗੀ, ਹੋਰ ਕੀ
ਕੋਈ ਗੱਲ ਨੀ
ਹਾਂਜੀ, ਤੁਸੀਂ ਪਰਜ
ਜ਼ਰੂਰ ਆਵਾਂਗੀ, ਹਾਂਜੀ- ਹਾਂਜੀ ਜ਼ਰੂਰ ਆਵਾਂਗੀ ਹਾਂਜੀ ਮੈਂ, ਹੋਰ ਸੁਣਾਓ
ਬਸ ਕੁਛ ਨੀ ਇਹਦੇ ਚ ਦੇਖੋ ਹੁਣ ਅਸੀਂ ਜਿੱਦਾਂ ਸੂਟ ਰੱਖੇ ਨੇ ਇਹਦੇ ਚ ਵਰਾਇਟੀ ਬੜੀ ਕੱਪੜੇ ਦੀ ਬੜੀ ਵਰਾਇਟੀ ਏ, ਜਿਸ ਟਾਈਪ ਦਾ ਤੁਹਾਨੂੰ ਚਾਹੀਦਾ, ਨਾਲ ਅਸੀਂ ਲੋਨ ਵੀ ਪ੍ਰੋਵਾਈਡ ਕਰਦੇ ਹਾਂ ਜਿੱਦਾਂ ਲਾਈਨਿੰਗ ਲੱਗਦੀ ਹੈ ਨੀਚੇ, ਉਹ ਵੀ ਰੱਖੇ ਨੇ ਅਸੀਂ ਨਾਲ ਨਾਲ ਅਸੀਂ ਚੁੰਨੀਆਂ ਵੀ ਰੱਖੀਏ ਜਿੱਦਾਂ ਸਿੰਪਲ ਸੂਟਾਂ ਦੇ ਨਾਲ, ਨਹੀਂ ਹੁੰਦੀ ਚੁੰਨੀ ਡਾਈ ਕਰਾਉਣੀ ਪੈਂਦੀ ਏ, ਤੇ ਅਸੀਂ ਉਹ ਵੀ ਰੱਖ ਲਈਏ ਨਾਲ
ਠੀਕ ਹੈ ਤਾਂ ਬਹੁਤ ਵਧੀਆ, ਫਿਰ ਹੋਰ ਨੀ ਜਾਣਾ ਪਏਗਾ, ਸਿਰਫ਼ ਅਸੀਂ ਹੁਣ ਤੁਹਾਡੇ ਕੋਲ ਹੀ ਆਵਾਂਗੇ
ਬਿਲਕੁਲ ਜ਼ਰੂਰ ਜ਼ਰੂਰ, ਹਾਂਜੀ ਜ਼ਰੂਰ ਆਉਣਾ ਹੁਣ ਦੇਖੋ ਨਾਲ ਮੈਂ ਆਪਣਾ ਵੀ ਨੇਲਸ ਦਾ ਸ਼ੁਰੂ ਕਰਾਂਗੀ, ਨੇਲਸ ਐਕਸਟੈਂਸ਼ਨ ਦਾ ਸਟੂਡੀਓ
ਅੱਛਾ, ਅੱਛਾ ਹਾਂ ਇਹ ਵੀ ਵਧੀਆ, ਜਿੱਦਾਂ ਵੀ ਕੋਈ ਸੂਟ ਵਿਜਟ ਕਰਨ ਆਏਗਾ ਔਰ ਤੁਹਾਡੇ ਵੀ ਆਰਟ ਦਾ ਪਤਾ ਚੱਲੇਗਾ
ਬਿਲਕੁਲ ਸਹੀ ਗੱਲ ਹੈ ਦੇਖੋ ਸਾਡੇ ਹਾਂਜੀ ਮੇਰੇ ਤੇ ਵੈਸੇ ਆਲਰੇਡੀ ਮੈਂ ਸ਼ੋਪ ਲਿੱਤੀ ਹੋਈ ਸੀ ਪਹਿਲੇ ਦੀ, ਬਟ ਟਾਈਮ ਨਹੀਂ ਬੈਠ ਰਿਹਾ ਸੀ ਕਿ ਬ ਕਦੋਂ ਮੈਂ ਸਟਾਰਟ ਕਰਾਂ ਆਪਣਾ ਸਟਾਰਟਪ ਅਪ ਜਿਦਾਂ ਲਗਾਵਾਂ ਫੇਰ ਹੁਣ ਥੋੜਾ ਮੈਂ ਕਿਹਾ ਮੰਮਾ ਦੀ ਸ਼ੋਕ ਪਈ ਖੁੱਲੀ ਹੈ ਨਾਲ ਹੀ ਆਪਣਾ ਵੀ ਕਰ ਲੈਂਦੇਾ ਨਾਲ ਫੇਿਰ ਉਹਦੇ ਸਮਾਨ ਵਗੈਰਾ ਲੈ ਕੇ ਆਈ ਮੈਂ ਸਾਰਾ
ਹਾਂਜੀ, ਬਹੁਤ ਵਧੀਆ
ਹੋਰ ਦੇਖੋ, ਤੁਸੀਂ ਆਉਣਾ ਫਿਰ ਜ਼ਰੂਰ ਨਾਲ ਦੱਸਣਾ ਸਭ ਨੂੰ ਵੀ
ਹਾਂਜੀ, ਮੈਂ ਹੋਰ ਵੀ ਮੇਰੇ ਰਿਲੇਟਿਵਸ ਹੈਗੇ ਨੇ, ਮੈਂ ਸਭ ਨੂੰ ਦੱਸਾਂਗੀ ਕਿ ਬਈ ਉਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਸੂਟਾਂ ਦਾ, ਨੇਲਸ ਦਾ ਵੀ ਕੰਮ ਕਰਦੇ ਹੈ
ਹਾਂਜੀ ਬਿਲਕੁਲ, ਅਸੀਂ ਦੇਖੋ ਵੈਸੇ ਓਦਾਂ ਤੇ ਫੋਟੋਜ਼ ਵਗੈਰਾ ਤਾਂ ਸ਼ੇਅਰ ਕਰਦੇ ਨੀ ਆ, ਠੀਕ ਐ ਪਰ ਤਾਂ ਵੀ ਅਸੀਂ ਸਟੇਟਸ ਪਾ ਦਿੰਦੇ ਆ ਜਿੱਦਾਂ ਸਾਨੂੰ ਟਾਈਮ ਲੱਗੇ, ਹਰ ਵਾਰ ਤੇ ਪਾਂਦੇ ਨੀ ਅਸੀਂ, ਜਿੱਦਾਂ ਕਦੀ ਕੋਈ ਨਵਾਂ ਮਾਲ ਲੈ ਕੇ ਆਏ, ਕੁਛ ਐਸੀ ਚੀਜ਼ ਹੁੰਦੀ ਨਾ ਕਿ ਕਿ ਸਾਰੇ ਕੈਂਦੇ ਨੇ ਵੀ ਸਾਨੂੰ ਇਹ ਚੀਜ਼ ਚਾਹੀਦੀ ਏ, ਫਿਰ ਅਸੀਂ ਉਹ ਵਾਲੀ ਚੀਜ਼ ਜ਼ਰੂਰ ਪਾਂਣ ਏ ਆ, ਫੇਰ ਸਭ ਵਿਜਿਟ ਕਰਦੇ ਨੇ
ਅੱਛਾ ਜੀ
ਨਾਲ ਪਤਾ ਚੱਲਦਾ ਕੱਪੜੇ ਦਾ ਵੀ
ਹਾਂਜੀ।
ਦੇਖੋ ਅਸੀਂ ਇੱਕ ਤੇ ਨਾ, ਹਾਂਜੀ
ਮੈਂ ਜ਼ਰੂਰ ਆਵਾਂਗੀ ਤੁਹਾਡੀ ਸ਼ੋਪ ਤੇ ਵਿਜਿਟ ਕਰਾਂਗੀ ਹੋਰ ਤੁਆਡਾ ਜੇੜਾ ਨੇਲ, ਨੇਲਸ ਦਾ ਕੰਮ ਕਰਦੇ ਓ ਤੁਸੀਂ, ਉਹ ਵੀ
ਹਾਂਜੀ, ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ। ਦੇਖੋ ਹੁਣ ਮੈਂ ਔਨਲਾਈਨ ਜਿੱਦਾਂ ਕਿ ਕਹਿੰਦੇ ਨੇ ਅਸੀਂ ਓਨਲਾਈਨ ਵੇਚ ਵੀ ਦੇਈਏ ਅਪਣੇ ਸੂਟ ਵਗੈਰਾ ਜਿੱਦਾਂ, ਕੋਈ ਕਵੇ ਤੇ ਬਈ ਹਾਂ ਸਾਨੂੰ ਇਹ ਚੀਜ਼ ਪਸੰਦ ਸਈ ਏ ਤੁਸੀਂ ਦੇ ਦੋ, ਪਰ ਨਾ ਕੱਪੜੇ ਦੇ ਵਿੱਚ ਫੇਰ ਹਰ ਕਿਸੇ ਨੂੰ ਸਮਝ ਨੀ ਪੈਂਦੀ, ਐਵੇਂ
ਹਾਂ ਐ ਤਾਂ ਹੈ, ਫੇਰ ਕੀ ਜੇੜੇ ਔਫਲਾਈਨ ਲੈਣ ਵਾਲੇ ਹੁੰਦੇ ਐ ਨਾ ਤੇ ਉਹ ਔਨਲਾਈਨ ਅੱਛਾ ਨੀ ਸਮਝਦੇ, ਕਿ ਅਸੀਂ ਦੇਖਦੇ ਕੁਛ ਹਾਂ, ਤੇ ਫੇਰ ਸਾਨੂੰ ਔਫਲਾਈਨ ਇਚ, ਕੁਛ ਹੋਰ ਆ ਜਾਂਦਾ।
ਉਹੀ ਨਾ ਕਿੱਥੇ? ਹਾਂਜੀ, ਬਿਲਕੁਲ। ਹੁਣ ਦੇਖੋ ਜਿੱਦਾਂ ਅਸੀਂ ਸਮਝਾਈਏ, ਜਿਹਨਾਂ ਨੂੰ ਸਮਝ ਹੋਈ, ਕੱਪੜੇ ਦੀ ਉਹ ਸਮਜ ਵੀ ਜਾਣਗੇ। ਬਈ ਹਾਂ ਇਹ ਕੱਪੜਾ, ਜਿਹਨਾ ਨੂੰ ਨੀ ਹੈਗੀ, ਉਹ ਕਹਿੰਦੇ ਬਈ ਇਹ ਕੱਪੜਾ ਸਹੀ ਨਿਕਲਿਆ ਯਾ ਇਹ ਸਬ, ਹਾਲਾਂਕਿ ਅਸੀਂ ਦੱਸ ਦਵਾਂਗੇ, ਪਰ ਤਾਂ ਵੀ ਦੇਖੋ ਹਰ ਕਿਸੇ ਦੇ ਡਿਪੈਂਡ ਕਰਦਾ, ਬਈ ਉਹਨੂੰ ਕਿਵੇਂ ਸਮਝ ਆ ਰਈ ਏ, ਯਾ ਕਿਵੇਂ ਨਈ?
ਸਈ ਗੱਲ ਐ।
ਹਾਂਜੀ-ਹਾਂਜੀ।
ਹੋਰ ਸੁਣਾਓ?
ਚਲੋ ਹੋਰ ਸੁਣਾਓ? ਬਸ ਵਦੀਆ, ਅੱਛਾ, ਚਲੋ ਸਈ ਏ।
ਹੋਰ
ਚਲੋ ਹੋਰ ਕੀ ਬਣਾ ਰਏ ਓ, ਫੇਰ ਤੁਸੀਂ ਅੱਜ ਰਾਤੀ।
ਅੱਜ ਅਸੀਂ ਰਾਤੀ ਮਿਕਸ ਦਾਲ ਬਣਾਵਾਂਗੇ।
ਚਲੋ ਸਈ ਏ ਵਦੀਆ।
ਮਿਕਸ ਦਾਲ ਬਣਾਵਾਂਗੇ ਹਾਂ, ਅੱਜ ਸਵੇਰੇ ਅਸੀਂ ਉਹ ਬਣਾਇਆ ਸੀ, ਬੈਂਗਣ ਦਾ ਭੜਥਾ ਬਣਾਇਆ ਸੀ।
ਅੱਛਾ, ਵਦੀਆ ਫੇਰ ਤੇ
ਰਾਤ ਦੇ ਟਾਈਮ, ਸਾਡੀ ਦਾਲ ਬਣਦੀ ਏ ਘਰ।
ਅੱਛਾ, ਸਾਡੇ ਵੀ ਇਧਰ ਏਦਾਂ ਈ ਮੰਮਾ ਦਾਲ ਈ ਬਣਾਂਦੇ ਨੇ, ਆਲਮੋਸਟ ਰਾਤੀ ਨਾ।
ਹਾਂ।
ਚਲੋ ਚੰਗਾ, ਫੇਰ ਠੀਕ ਠੀਕ ਐ, ਤੁਸੀਂ ਆਣਾ ਫਿਰ, ਜ਼ਰੂਰ ਵਿਜਿਟ ਕਰਨਾ। ਠੀਕ ਏ, ਸਤਿ ਸ੍ਰੀ ਅਕਾਲ।
ਹੋ ਗਿਆ ਤੋਂ